ਹੋ ਗਿਆ।
ਹੋ ਗੇ
ਹ ਹਾਂ ਮੈਨੂੰ ਲੱਗ ਰਿਹਾ ਜਦ ਟਾਸਕ ਦਿੰਦੇ ਐਨੈ ਇਹ ਤਦ ਲਿਮਿਟ ਨੀ ਹੈਗੀ ਪਰ ਤਦ ਏ ਹੈ ਕਿ ਗਲ਼ ਕਰੋ।
ਅੱਛਾ ਹੁਣ ਮੈਂ
ਹੁਣ ਮੈਂ ਕੱਟੂਗੀ ਨਾ ਪੰਜ ਮਿੰਟ ਬਾਅਦ ਫਿਰ ਤੂੰ ਕਰ ਲਈ ਬਾਰ ਬਾਰ ਪੰਜ ਪੰਜ ਮਿੰਟ ਬਾਅਦ ਕੱਟ ਕੇ
ਹਾਂ ਹਾਂ ਹਾਂ ਹਾਂ
ਠੀਕ ਹੈ ਫਿਰ ਤੇਰੀ ਵੀ ਟਾਸਕ ਹੋਜੂ ਗੇ ਹਮ
ਹੋਰ ਦੱਸ ਯਾਰ ਏਦਾਂ ਹੀ ਚੱਲਣਾ, ਸਾਡਾ ਤਾਂ ਤੂੰ ਤੂੰ ਤੂੰ। ਫਰੀ ਚ ਹੁਣ ਕਿੱਥੇ ਆ ਤੇਰੀ ਸੱਸ।
ਹੁਣ ਤਾਂ ਆਡਰ ਆਉਂਦੀ ਆ ਪਿਛਲੇ ਸਾਲ ਤੋਂ।
ਵਧੀਆ ਵਧੀਆ ਵਧੀਆ ਬਸ ਠੀਕ ਹੈ।
ਪਿਛਲੇ ਸਾਲ ਹੋ ਗਿਆ ਮਤਲਬ ਪੂਰਾ ਸਾਲ ਹੋ ਗਿਆ ਐਨੀਵਰਸਰੀ ਦੇ। ਸਾਡੀ ਐਨੀਵਰਸਰੀ ਦੇ ਦੋ ਦਿਨ ਪਹਿਲਾਂ ਹੀ ਉਦ ਆਫ਼ਤ ਆ ਜਾਂਦੀ ਹੈ ਹਰ ਐਨੀਵਰਸਰੀ। ਰੀ ਦੇ ਨੇੜੇ ਤੇੜੇ ਰੋਹਿਤ ਨੂੰ ਚ ਚੜਾ ਦੇਗੀ ਕਿਉਂ ਵਿਆਹ ਕੀਤਾ ਫਲਾਣਾ। ਕੀਤਾ ਟਮਕਾਣਾ ਕੀਤਾ ਪਿਛਲੀ ਐਨੀਵਰਸਰੀ ਤੋਂ ਪਹਿਲਾਂ ਵੀ ਇੰਨਾ ਕਲੇਸ਼ ਪਾਇਆ ਮੈਂ ਕਿਹਾ। ਫੇਰ ਮੈਂ ਰੋਹਿਤ ਨੂੰ ਹੀ ਦੱਸਿਆ। ਮਤਲਬ ਮੈਂ ਪਹਿਲਾਂ ਇਹ ਸੀ ਕਿ ਮੈਂ ਕਿ ਮੈਨੂੰ ਗੁਸਾ ਆ ਉਂਦਾ ਸੀ ਤੇ ਮੈਂ ਬੋਲ ਦਿੰਦੀ ਸੀ ਪਰ ਮੈਂ ਇਹਨੂੰ ਹੀ ਦਿਖਾਇਆ ਤਾਂ ਫਿਰ ਹੁਣ ਤਾਂ ਪ੍ਰੱਭ ਵੀ ਬੜਾ ਹੋ ਰਿਹਾ ਪ੍ਰੱਭ ਨੇ ਵੀ ਦੱਸਿਆ। ਕਿ ਹਾਂ ਬਈ ਦਾਦੀ ਨੇ ਇਏਦਾਂ ਕੀਤਾ ਪਿੱਛੇ।
ਅੱਛਾ।
ਮੈਂ ਇੱਕ ਦੋ ਸਾਲ ਸਕੂਲ ਛੱਡ ਕੇ ਰਿਹਾ ਰੱਖਿਆ ਬ ਚੱਲ ਮਾਂ ਇੱਥੇ ਹੈ ਬਿਮਾਰ ਹੈ ਮੈਂ ਸੇਵਾ। ਕਰੂ ਬਈ ਸੁਧਰ ਜੇ, ਪਰ ਉਹਨਾਂ ਨੇ ਨੀ ਸੁਧਰਨਾ ਸੀ।
ਹਾਂ ਯਾਰ ਇਹ ਸੁਧਰਦੀਆਂ ਨੀ।
ਨਾ, ਸਭ ਕੁਛ ਦੱਸਿਆ ਉਹਨੂੰ।
ਹੁਣ ਮੈਂ ਹੁਣ ਹੁਣ ਮੈਂ ਨਹੀਂ ਬੋਲਦੀ ਨਾ ਕੁਛ ਹੁਣ। ਮਤਲਬ ਜਿਵੇਂ ਸਸੁਰ ਨਾਲ ਵੀ ਲੜਾਈ ਹੋ ਰਹੀ ਹੈ ਸੱਸ ਦੀ ਨਨਦ ਨਾਲ ਵੀ ਲੜਾਈ ਹੋ ਰਹੀ ਹੈ। ਫੇਰ ਮੈਨੂੰ ਰਾਤੀ ਇਹ ਕਹਿੰਦੇ ਆ ਕਿ ਬਈ ਮੇਰੀ ਮਾਂ ਤਾਂ ਸ। ਹਿੱਲ ਗਿਆ ਚੱਲ ਗਿਆ ਮਤਲਬ। ਕਿ ਹਰ ਗੱਲ ਹਾਂ ਹਾਂ ਹਾਂ ਫੇਰ। ਕਹਿੰਦੇ ਕਹਿੰਦੇ ਹਰ ਗੱਲ ਨੂੰ ਉਲਟਾ ਲੈਣ ਲੱਗੀ, ਹਰ ਗੱਲ ਨੂੰ ਉਲਟਾ ਲੈਣ ਲੱਗੀ। ਮੈਂ ਕਿਹਾ ਯਾਰ ਇਹ ਇਹ ਗੱਲ ਮੈਂ ਤੁਹਾਨੂੰ ਨਾ ਮਹੀਨਾ ਪਹਿਲਾਂ ਤੋਂ ਕਹਿ ਰਹੀ ਹਾਂ। ਕਿ ਬਈ ਮੇਰੀ ਨਹੀਂ ਬਣ ਰਹੀ। ਹੁਣ ਮੈਂ ਗੱਲ ਕਰਨੀ ਛੱਡ ਦਿੱਤੀ ਉਹਦੇ ਨਾਲ ਮੈਂ ਨੀ ਕਰਦੀ। ਗੱਲ ਮਤਲਬ ਸਿਰ ਗੱਲ ਹੁੰਦੀ ਹੈ। ਮੈਂ ਕਿਉਂ ਕਰਾਂ ਗਲ ਯਾਰ ਮੈਂ ਆਪਣਾ ਮਾਇੰਡ ਪੀਸ ਕਿਉਂ ਖ਼ਰਾਬ ਕਰਾਂ ਉਹਦੇ ਚੱਕਰ ਚ।
ਇਹ ਤਾ ਹੈ ਹੀ ਆ।
ਹ
ਜਦ ਤੂੰ ਉਹਨੇ ਮੰਨਾ ਐਤਾ ਹੈ ਹੀ।
ਬਸ ਹੁਣ ਥੋੜਾ ਜਿਹਾ ਇਹ ਹੋਰ ਹੋ ਜਵੇ ਨਾ। ਕਿ ਉਹ ਆਪਦਾ ਕਰ ਲਏ ਮੈਂ ਆਪਦਾ ਕਰ ਲਾਂ ਫਿਰ ਵਧੀਆ ਹੋ ਜਾਉ। ਤੇ ਜਦੋਂ ਤੱਕ ਬੈਠੇ ਆ ਨਾ ਇਹ ਨੇੜੇ। ਏਦਾਂ ਹੀ ਤੱਕ।
ਹਾਂ ਤਦ ਤੱਕ ਤਾਂ ਏਦਾਂ ਹੀ ਚੱਲੂਗਾ ਬਸ ਜਦ ਸਾਡਾ ਮੁੰਡਾ। ਤੇ ਇਹ ਡਿਪੈਂਡੈਂਟ ਹੋ ਜਏ ਸਕੂਲ ਜਾਣ ਲੱਗ ਜਏ।
ਹਾਂ।
ਤਾਂ ਉਹਦੇ ਤੋਂ ਬਾਅਦ।
ਬਸ ਉਹ ਤੋਂ ਬਾਅਦ ਤਾਂ ਮੈਂ ਸੁਣਨੀ ਨੀ ਕਿਸੇ ਦੀ। ਮੈਂ ਤਾਂ ਵੇਟ ਹੀ ਵਿਰਾਜ ਦੀ ਕਰ ਰਹੀ ਹਾਂ ਕਿ ਬਈ ਥੋੜਾ ਜਿਹਾ ਵੱਡਾ ਹੋਣ
ਹ ਚਲੋ ਬੱਚਿਆਂ ਕਰਕੇ ਇਹ ਤਾਂ ਸਭ ਕੁੱਛ ਛੱਡਣਾ ਪੈਂਦਾ ਹੈ ਨਹੀਂ ਤਾਂ ਨਹੀਂ ਤਾਂ -
ਕੋਣ ਛੱਡੂ।
ਕੌਣ ਛੱਡੋ ਇਹ ਤਾਂ ਹੈ ਹੀ। ਹਾਂ, ਇਹ ਤਾਂ ਹੈ ਇ ਕੋਈ ਨੀ ਪੁੱਛਦਾ।
ਸਹੀ ਗੱਲ ਆ ਕੋਈ ਵੀ ਨੀ ਪੁਛ ਹਮ। ਇਹ ਹੁਣ ਕਹਿ ਰਿਹਾ ਬਈ ਅੱਜ ਗਾਇਨੀ ਕੋਲ ਗਏ ਸੀਗੇ ਉਹ ਕਹਿੰਦੀ ਕਿ ਬਈ। ਤਿੰਨ ਸਾਲ ਦਾ ਗੈਪ ਰੱਖ ਲੋ ਤੇ ਉਹ ਮੇ। ਥੋੜ੍ਹਾ ਇਸ਼ੂ ਚੱਲਦਾ ਨਾ ਪੀ ਮਤਲਬ ਕੰਸੀਵ ਕਰਨ ਤੋਂ। ਕ ਉਹ ਕਹਿੰਦੀ ਕਹਿੰਦੀ ਜ ਵੀ ਤਿੰਨ ਸਾਲ ਰੁਕ ਕੇ ਹੁਣ ਫੇਰ ਮਤਲਬ ਫਿਰ। ਦੂਜਾ ਦੂਜਾ ਬੱਚਾ ਪਲੈਨ ਕਰ ਲਿਓ ਮੈਂ ਪਾਗਲ ਹੋਣਾ ਮੈਂ।
ਹਾਂ।
ਮੈਂ ਕਿਹਾ, ਮੈਂ ਹਜੇ ਤੱਕ ਰਿਕਵਰ ਨਹੀਂ ਹੋਈ ਉਸ ਚੀਜ਼ ਚੋਂ। ਤੂੰ ਕਹਿਣੀ ਆ ਮੈਂ ਦੂਜਾ ਕਰ ਲਾਂ।
ਅੱਛਾ ਸਾਸ ਕਹਿ ਰਹੀ ਆ ਕਿ ਦੂਜਾ ਨਿਆਣਾ ਕਰਲੋ ਨਹੀਂ ਨਹੀਂ ਗਾਇਨੇ ਕਹਿ ਰਹੀ ਆ ਅੱਛਾ ਗਾਇਨਾ ਕਹਿ ਰਹੇ ਆ। ਹਮ ਤੇ ਪਾਾਲਣਾ ਤਾਂ ਅਸੀਂ ਹੁੰਦਾ ਹੈ। ਹਾਂ ਕੋਈ ਨੀ ਪੁੱਛਦਾ ਸਭ ਮੂੰਹ ਹਿਲਾ ਦਿੰਦੇ ਨੇ ਨਿਆਣਾ ਕਰਲੋ ਨਿਆਣਾ ਕਲੋ ਮੈਂ ਤਾਂ ਮੇਰੀ ਸਾਡੀ ਵੀ ਜਦੋਂ ਵੀ ਗੱਲ ਹੁੰਦੀ ਹੈ ਮੈਂ ਤਾਂ ਇਹ ਕਹਿੰਦੀ ਸੀ ਮੈਂ ਕਿਹਾ ਤੱਤ ਤੇਰੀ ਮਾਂ ਇਹ ਕਹਿੰਦੀ ਸੀ ਨਿਆਣਾ ਕੱਲੋ ਨਿਆਣਾ ਕੱਲੋ ਮੈਂ ਕਿਹਾ ਹੁਣ ਕੀ ਹੋਇਆ ਨਿਆਣਾ ਕਰਕੇ ਮੈਂ ਕਿਹਾ ਦੱਸੋ ਕੀ ਲਾਭ ਹੋਇਆ ਨਿਆਣਾ ਕਰਕੇ ਮੈਂ ਕਿਹਾ ਨਿਆਣਾ ਕਰ ਕੇ ਖਿਲਾਇਆ ਨੀ ਕੁਛ ਨੀ ਕੀਤਾ ਮੈਂ ਕਿਹਾ ਬਸ ਨਿਆਣਾ ਕੱਲੋ ਹਮ।
ਮੈਂ ਕਿਹਾ ਮੈਂ ਨੀ ਕਰਨਾ ਪੈਂਤੀ ਸਾਲਾਂ ਸਾਲ ਤੋਂ ਬਾਅਦ ਕਰਾਂਗੇ ਦੇਖੀ ਜਾਊਗੀ।
ਅੱਜ ਦੇ ਟਾਈਮ ਨਾਲ ਨਾ ਇਹ ਦੇਖਿਆ ਜਾਏ ਤਾਂ ਇੱਕ ਹੀ ਬਹੁਤ ਆ।
ਹਾਂ ਬਹੁਤ ਹੈ।
ਅਸੀਂ ਜੇ ਪਰਵਰਿਸ਼ ਅੱਛੀ ਦੇਣਾ ਚਾਹੁੰਦੇ ਹਾਂ ਤਾਂ ਹਮ ਕਿਉਂਕਿ ਅਸੀਂ ਈਦ ਸਾਡੇ ਇੱਥੇ ਰਹਿੰਦੇ ਨੇ ਮਤਲਬ ਓਹ ਉੱਧਰ ਦੇ ਲੋਕ ਹੈ ਜਿੱਦਾਂ ਬਿਹਾਰ ਸਾਈਡ ਦੇ ਲੋਕ ਹੈ
ਹਮ - ਹਮ
ਪਤਾ ਕੀ ਅਲਗ ਅੱਗ ਇਹਨਾਂ ਦੀ ਕੀ ਗੱਲ ਹੈ ਇਹਨਾਂ ਨੇ ਜਾ ਜਨਾਨੀਆਂ ਨੂੰ ਬਾਹਰ ਨੀ ਜਾਣ ਦਿੰਦੇ।
ਹਾਂ-
ਘਰੇ ਰਹਿੰਦੀਆਂ ਨੇ ਤੇ ਘਰੇ ਰਹਿ ਕੇ ਤਾਂ ਹੁਣ ਦੇਖ ਸਬ ਆਦਮੀ ਕਮਾ ਕੇ ਨਾ ਇਹਨਾਂ ਦੇ ਇਹ ਟੈਸ਼ਨ ਹੈ ਕਿ ਬਈ ਇੱਕ ਖਾਣੇ ਕਮਾਣੇ ਦੀ ਬਈ ਹਾਂ ਦਿਖਾਵਾ ਸਾਡੇ ਚ ਦਿਖਾਵਾ ਜ਼ਿਆਦਾ ਬਈ ਹਾਂ ਇਹ ਵੀ ਪਾਣਾ ਉਹ ਵੀ ਪਾਣਾ
ਹਮ
ਇੱਥੇ ਵੀ ਜਾਣਾ ਇਹਨਾਂ ਨੂੰ ਈ ਇਹਦਾ ਕੋਈ ਮਤਲਬ ਨਹੀ ਇਹ ਖਾਂਦੇ ਬਹੁਤ ਚੰਗਾ ਹੈ। ਖਾਣ -ਪਾਣ ਬਹੁਤ ਸਟਰੋਂਗ ਹੈ।
ਬਹੁਤ -ਬਹੁਤ ਵਧੀਆ ਅਹਿੰਦਾ।
ਹਾਂ ਔਰ ਇਕ ਇਹ ਲੋਕੀ ਸਿਰਫ਼ ਖਾਣ ਚ ਧਿਆਨ ਦਿੰਦੇ ਨੇ ਤੇ ਮਤਲਬ ਆਪਣੀ ਘਰ ਚ ਤਹੀ ਤਾਂ ਫਿਰ ਪੂਰੀ ਕਦੇ ਮੈਂ ਨਹੀ ਸੁਣੀ ਮਤਲਬ ਪੂਰੀ ਸੁਸਾਇਟੀ ਸਾਡੀ ਇੱਧਰ ਉਹੀ ਲੋਕ ਨੇ ਕਦੇ ਨੀ ਮੈਂ ਸੁਣਿਆ ਕਿ ਜਨਾਨੀ ਨੂੰ ਡਾਂਟ ਰਹੇ ਹੋਣਗੇ ਉਹ ਕਰਨੇ ਹੋਣਗੇ
ਹਾਂ।
ਮੈਂ ਇਹਨਾਂ ਨੂੰ ਕਹਿੰਦੇ ਨੇ ਕਿ ਤੁਹਾਡੇ ਤੋਂ ਚੰਗੇ ਤਾਂ ਇਹੀ ਲੋਕ ਨੇ
ਸਹੀ ਗੱਲ ਆ ਕੁਛ ਕਹਿੰਦੇ ਤਾਂ ਨੀ
ਕੁਛ ਨੀ ਕਹਿੰਦੇ ਕੁੱਝ ਵੀ ਨੀ ਕਹਿੰਦੇ ਜਨਾਨੀਆਂ ਨੂੰ ਬਈ ਇਹਨਾਂ ਰਾਣੀਆਂ ਬਣਾ ਕੇ ਰੱਖਦੇ ਨੇ।
ਸਹੀ ਗੱਲ ਹੈ ਯਾਰ।
ਬਸ ਇਹ ਕਿ ਰਾਮ, ਪਤਾ ਕੀ ਕਹਿੰਦੇ-ਕਹਿੰਦੇ ਤੁਹਾਡੇ ਤੋਂ? ਜਦੋਂ ਤੁਹਾਡੇ ਲਈ, ਅਸੀਂ ਕੰਮ ਵਾਲੀ ਲਗਾ ਦਿਏ, ਫਿਰ ਵੀ ਤੁਹਾਨੂੰ ਉਹ ਲੱਗਦੀ ਹੈ, ਮੈਂ ਕਿਹਾ ਵੋ ਨੀ ਹੋਤਾ ਯਾਰ? ਉਹ ਉਹਦਾ ਮੇਨ ਫ਼ਰਕ ਕਿਸ ਚੀਜ਼ ਦਾ ਪੈਂਦਾ ਪਿਆਰ ਦਾ-
ਹਾਂ ਬੱਸ।
ਹਮ ਸਾਰੀ ਕਹਾਣੀ ਇਸ ਚੀਜ਼ ਦੀ ਐ।
ਹਮ ਹਮ
ਬਸ ਕੀ ਕਹੀਏ-
ਯਾਰ ਏ ਸਹੀ ਗੱਲ ਦੱਸਾਂ ਤੈਨੂੰ ਇੱਕ
ਹਾਂ
ਲਵ ਮੈਰੇਜ ਦੇ ਸਾਈਡ ਇਫੈਕਟਸ ਹੀ ਬਥੇਰੇ ਨੇ।
ਬਹੁਤ - ਬਹੁਤ ਜ਼ਿਆਦਾ ਕਦੇ ਵੀ ਨਾ ਕਰੋ ਮਾਂ ਬਾਪ ਤਦ ਤਾ ਸਾਨੂੰ ਕਹਿੰਦੇ ਆ ਅਸੀਂ ਆਖਾ ਮੁੂੰਦ ਕੇ ਨਹੀਂ ਨਹੀਂ ਨਹੀਂ ਚਾਹੀਦਾ ਹੈ ਚਾਹੀਦਾ ਹੈ ਚਾਹੀਦਾ ਹੈ ਬੇਵ ਉਹ ਫਉਂਦੇ ਹਾ ਅਸੀਂ।
ਮੈਨੂੰ ਵਿਆਹ ਤੋਂ ਬਾਅਦ ਪਤਾ ਲੱਗਿਆ, ਕਿ ਬਈ ਮੁੰਡਾ ਹੀ ਨਹੀਂ ਦੇਖਣਾ, ਮੁੰਡੇ ਦੇ ਪਰਿਵਾਰ ਨੂੰ?
ਨਾ ਹਾਂ, ਮੈਂਮ ਮੈਂ ਇਹੀ ਗੱਲ ਕੀਤੀ। ਤੇ ਮੈਂ ਕਿਹਾ ਕੁੜੀ, ਮੁੰਡੇ ਨੂੰ ਨਾ ਦੇਖੋ, ਮੈਂ ਕਿਹਾ ਅੱਜ ਕੱਲ ਤਾਂ। ਪਿਆਰ ਸੱਸ ਨਾਲ ਕਰੋ?
ਸਹੀ ਗੱਲ ਹੈ।
ਸੱਸ ਪਟਾਓ।
ਹਾਂ, ਉਹਨੂੰ- ਉਹਨੂੰ ਉਹ ਉਹਦੇ ਨਾਲ? ਉਹਦੇ ਨਾਲ ਰੱਖੋ, ਜੋ ਰੱਖਣਾ ਚੱਲ ਠੀਕ ਹੈ।